ਬਸ ਵਧੀਆ, ਤੁਸੀਂ ਕਿਵੇਂ ਓ।
ਮੈਂ, ਵੀ ਬਹੁਤ ਵਧੀਆ।
ਔਰ ਕੀ ਕਰ ਰਹੇ ਸੀ?
ਅਸੀਂ, ਆ ਸਵਿਮਿੰਗ ਪੂਲ ਲਗਾਇਆ ਸੀ। ਅੱਜ,
ਅੱਛਾ।
ਹਾਂਜੀ। ਸਵੀਮਿੰਗ ਪੂਲ ਲਗਾਇਆ, ਰਾਤੀ, ਕੱਲ, ਰਾਤੀ। ੱਤੀ ਲਗਾਇਆ ਫੇਰ, ਉਹਨੂੰ ਠੰਡਾ ਹੋਣ ਆਸਤੇ ਛੋੜ ਦਿੱਤਾ, ਸਵੇਰ ਤਕਨ ਤੇ ਪੂਰਾ ਦਿਨ ਜਿਵੇਂ, ਬੋਲੀ ਚ ਰਹੇ ਅਸੀਂ।
ਓ, ਹੋ।
ਪਾਰਟੀ ਛਾਟੇਗੀ। ਨਾਲ ਸਨੈਕਸ ਵਗੈਰਾ ਤਿਆਰ ਕੀਤੇ, ਚੌਮਿਨ ਬਣਾਏ, ਫਰੈਂਚ ਫਾਈਜ਼ ਬਣਾਏ ਹਾਂਜੀ ਨਾਲ ਥੋੜਾ ਬਹੁਤ ਸਮਾਨ ਬਜ਼ਾਰੋਂ ਮੰਗਵਾ ਲਿਆ ਸੀ ਮੋਮੋਜ਼ ਵਗੈਰਾ ਕੋਲ ਡ੍ਰਿੰਕ ਹਾਂਜੀ ਬਹੁਤ ਮਜ਼ਾ ਆਇਆ।
ਗਰਮੀ ਚ
ਥਕ ਗਏ ਪਾਣੀ ਚ ਰਹਿ। ਹਾਂ ਥਕ ਗਏ ਬਸ ਪਾਣੀ ਚ ਰਹਿ ਰਹਿ ਕੇ ਬਹੁਤ ਥਾ ਗਏ ਬੱਚੇ ਥੱਕ ਗਏ ਅਸੀਂ ਥੱਕ ਗਏ। ਬਣਾਉਣ ਵਾਲੇ ਰੋਟੀ ਬਣਾਉਣ ਵਾਲੇ ਤਾਂ ਅਲਗ ਬਸ ਅਸੀ ਤਾਂ। ਹਾਂ ਕਦੀ ਕਦੀ ਕਰ ਲੈਣੀ ਚਾਹੀਦੀ ਹੈ। ਲਾਈਫ ਹੈ ਇੰਜੋਏ ਕਰੋ। ਨਿਕਲੀ ਜਾਏਗੀ ਨਿਕਲੀ ਜਾਏਗੀ। ਛੁੱਟੀਆਂ ਪਈਦੀਆਂ ਸੀ ਬੱਚਿਆਂ ਦੀਆਂ ਸਕੂਲ ਦੀਆਂ ਸਮਰ ਵੇਕੇਸ਼ਨ ਚੱਲ ਰਹੀਆਂ ਮੈਂ ਚਲੋ ਬੱਚਿਆਂ ਨੂੰ ਥੋੜਾ ਇੰਜੋਏ ਕਰਵਾ ਦੀਏ।
ਸਹੀ ਗੱਲ ਹੈ
ਨਹੀਂ ਤੇ ਵਿਚਾਰੇ ਪੜ੍ਹਾਈ ਚ ਹੀ ਰਹਿੰਦੇ ਨੇ ਪੂਰਾ-ਪੂਰਾ ਦਿਨ। ਸ਼ੁਰੂ ਹੋ ਗਈ ਬਸ ਇਹਨਾਂ ਦੀ ਵੀ ਪੜ੍ਹਾਈ ਨਰਸਰੀ ਸ਼ੁਰੂ ਹੋ ਗਈ ਤੇ ਹੁਣ ਇਸ ਤਰ੍ਹਾਂ ਇਸ ਤਰ੍ਹਾਂ ਪੜ੍ਹਾਈ ਨਾਲ ਈ ਵੱਡੇ ਹੁੰਦੇ ਜਾਣ ਗੇ ਬੱਚੇ ਪਤਾ ਵੀ ਨੀ ਚਲੇਗਾ।
ਸਹੀ ਗੱਲ ਆ। ਇੰਜੋਏਮੈਂਟ ਵੀ ਬਹੁਤ ਜ਼ਰੂਰੀ ਐ। ਹੂੰ
ਹਾਂ ਉਹ ਨਿੱਕਾ ਬਹੁਤ ਖੇ ਬਹੁਤ ਪਰੇਸ਼ਾਨ ਕਰਦਾ ਏ ਵੱਡੇ ਨੂੰ ਉਹਨੂੰ ਕੁੱਛ ਕਰਨ ਨੀ ਦਿੰਦਾ ਉਹ ਰੋਟੀ ਖਾ ਰਿਹਾ ਉਹਦੇ ਕੋਲ ਛੀਨ ਲੇਗਾ ਉਹਨੂੰ ਮਾਰੇਗਾ ਉਹਨੂੰ ਚਪੇੜਾ ਮਾਰ ਕੇ ਆਏਗਾ ਕਦੇ ਕੁੱਛ ਕਰ ਦੇਗਾ ਕਦੇ ਕੁੱਛ ਕਰ ਦੇਗਾ। ਫਿਰ ਉਹ ਵੀ ਵਿਚਾਰਾ ਰੋਂਦਾ ਏ ਇੰਨਾ ਵੱਡਾ ਮੰਮਾ ਇਹਨੇ ਮਾਰਿਆ ਮੈਨੂੰ ਇਹਨੇ ਮਾਰਿਆ ਇਹਨੂੰ ਇਹਨੂੰ ਬੋਲੋ ਇਹਨੂੰ ਮੈਨੂੰ ਮਾਰ ਮੈਨੂੰ ਨਾ ਮਾਰਿਆ ਕਰੇ।
ਹੂੰ ਛੋਟੇ ਬੱਚੇ ਜ਼ਿਆਦਾ ਲਾਡਲੇ ਹੁੰਦੇ ਆ ਨਾ ਤਾਂ ਹੀ
ਜ਼ਿਆਦਾ ਹੀ ਲਾਡਲਾ ਹੋ ਗਿਆ ਬਿਮਾਰ ਹੋ ਕੇ ਬਿਮਾਰ ਹੋ ਗਿਆ ਸੀ ਉਹਾਨੂੰ ਲਾਡ ਪਿਆਰ ਚ ਹੋਰ ਲਾ ਹੋਰ ਵਿਗੜ ਗਿਆ ਏ ਛੋਟਾ ਵਾਲਾ।
ਬਿਮਾਰ ਬਿਮਾਰ ਸੀ ਨਾ ਇਸ ਲਈ ਉਹਨੂੰ ਜ਼ਿਆਦਾ ਈ ਲਾਡ ਕਰ ਲਿਆ ਹਰ ਕਿਸੀ ਨੇ ਤੇ ਹੁਣ ਲਾਡਲਾ ਹੋ ਗਿਆ ਏ ਹੋਰ ਜ਼ਿਆਦਾ ਕੁਛ ਕਹਿ ਦੋ ਜਰਾ ਰੋਣ ਲੱਗ ਜਾਏਗਾ ਕੁਛ ਕਹਿ ਦੋ ਬਸ ਜਰਾ ਜੇ ਰੋਣ ਲੱਗ ਜਾਏਗਾ ਕੁਛ ਲੈਲੋ ਉਹਦੇ ਕੋਲੋਂ ਰੋਣ ਲੱਗ ਜਾਏਗਾ।
ਹਾਂਜੀ-ਹਾਂਜੀ, ਇੱਧਰ ਵੀ ਬ ਬੱਚੇ ਤਾਂ ਕਰਦੇ ਈ ਆ ਪਰੇਸ਼ਾਨ।
ਹੂੰ, ਹੂੰ।
ਤੇ ਇੱਧਰ ਨਾ ਸਾਡੇ ਕਮਰੇ ਬੋ ਗਰਮੀ ਬਹੁਤ ਹੋ ਗਈ ਏ ਇੱਧਰ ਵੀ ਇੰਨੀ ਜ਼ਿਆਦਾ ਗਰਮੀ ਹੋ ਗਈ ਐ ਨਾ। ਮਨ ਨੀ ਕਰਦਾ ਕੁੱਛ ਕੁਛ ਵੀ ਕਰਨ ਦਾ।
ਹੂੰ, ਉਹ ਤੇ ਕਰਦਾ ਹੀ ਗਰਮੀ ਚ ਕੁਛ ਕਰਨ ਦਾ ਮਨ ਹੀ ਨੀ ਕਰਦਾ, ਜ਼ਬਰਦਸਤੀ ਕਰਨਾ ਪੈਂਦਾ ਸਭ ਕੁੱਛ। ਲੇਕਿਨ ਕੀ ਕਰੀਏ ਕੰਮ ਤੇ ਕਰਨਾ ਈ ਕਰਨਾ ਐ ਕੰਮ ਨੀ ਕਰਾਂਗੇ ਫਿਰ ਖਾਵਾਂਗੇ ਕਿਸ ਤਰ੍ਹਾਂ? ਕੰਮ ਤੇ ਕਰਨਾ ਈ, ਹਾਂ ਕਰ ਲੈਨੀ ਲੇਕਿਨ ਹੁਨ ਮੈਂ ਉਹ ਕਰਨ ਦਾ ਮਨ ਨੀ ਕਰਦਾ।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
ਬੱਚੇ, ਬੱਚੇ ਕੁੱਛ ਕਰਨ ਦਿੰਦੇ ਬਸ ਥੋੜੀ ਬਹੁਤ ਕਰੀਮ ਲਗਾ ਕੇ ਕਰ ਲੈਂਨੀ ਆ ਸਹੀ ਆ ਅਪਨੇ ਫੇਸ ਤੋ। ਜ਼ਿਆਦਾ ਕੁਛ ਨੀ ਕਰਤੀ ਮੇਕਅਪ ਕਰਨ ਦਾ ਮਨ ਈ ਨੀ ਕਰਦਾ, ਬਸ ਅਗਰ ਕਿਧਰੇ ਜਾਨਾ ਵੇ, ਕੋਈ ਸ਼ਾਦੀ ਫੰਕਸ਼ਨ ਤੇ ਜਾਨਾ ਵੇ ਤੇ ਫਿਰ ਕਰ ਲੈਨੀ ਆ ਮੇਕਅਪ ਥੋੜਾ ਬੋਤ
ਮੇਕਅਪ ਵੀ ਨਾ ਆਨਾ ਚਾਹੀਦਾ ਐ, ਵੈਸੇ ਤਾਂ ਮੇਕਅਪ ਇਹ ਹੈ ਕਿ ਪ੍ਰੋਡਕਟ ਹੋਨ ਨਾ ਅੱਛੇ ਬੰਦਾ ਆਰਾਮ ਨਾਲ ਮੇ
ਹਾਂ-ਹਾਂ-ਹਾਂ, ਓ ਤੇ ਹੈ ਈ ਐ। ।
ਮੇ ਪ੍ਰੋਡਕਟ ਅੱਛੇ ਹੋਨੇ ਚਾਹੀਦੇ
ਹਾਂ, ਸਹੀ ਹੁੰਦੇ ਮਤਲਬ ਜ਼ਿਆਦਾ ਬਈ ਐ ਹੀ ਓ ਏ ਫੋਰਐਵਰ ਦਾ ਫੋਰਐਵਰ ਦੇ ਪ੍ਰੋਡਕਟਸ ਹੋਨ
ਹਾਂ।
ਸਹੀ ਹੁੰਦੇ ਸਵਿੱਸ ਬਿਊਟੀ ਦੇ ਹੋਨ, ਏਹੀ ਸਹੀ ਹੁੰਦੇਨ ਜ਼ਿਆਦਾ, ਜ਼ਿਆਦਾ ਏਹੀ ਚਲਦੇ ਨੇ। ਫੈਸ਼ਨਲ, ਜੋ ਪ੍ਰੋ ਪ੍ਰੋਫੈਸ਼ਨਲ ਉਹ ਬੰਦੇ ਹੁੰਦੇਨ ਮੇਕਅਪ ਆਰਟਿਸਟ, ਉਹ ਵੀ ਏਹੀ ਯੂਜ
ਹਾਂ, ਬਾਕੀ ਫੋਰਐਵਰ ਦੇ ਪ੍ਰੋਡਕਟ ਤੇ ਸਾਰੇ ਅੱਛੇ ਮਿਲ ਚ ਅੱਛੇ ਲੱਗਦੇ ਮੈਨੂੰ, ਫੋਰਐਵਰ ਦੇ ਅੱਛੇ ਹੁੰਦੇ ਆ ਪ੍ਰੋਡਕਟ। ਮੈਂ ਇੱਕ ਉਹ ਲੈ ਕੇ ਆਈ ਸੀ, ਇੱਕ ਪਤਾ ਨੀ ਮੈਂ ਕਿਦਾ ਸਵਿਸ ਬਿਊਟੀ ਦਾ ਨੀ, ਹਾਂ ਸਵਿਸ ਬਿਊਟੀ ਦਾ ਹੀ, ਮਸਕਾਰਾ ਲੈ ਕੇ ਆਈ ਸੀ, ਉਹ ਇੰਨਾ ਅੱਛਾ ਸੀ ਨਾ ਕੋਈ ਕੋਈ ਮਸਕਾਰੇ ਐਸੇ ਹੁੰਦੇ ਐ ਕਿ ਮਤਲਬ ਅਸੀਂ ਲੈਸ਼ਿਜ਼ ਲਗਵਾਈ ਦੀਆਂ ਹੋਨ ਨਾ ਬਿਲਕੁਲ ਉ, ਉਵੇਂ-ਉਵੇਂ ਲੱਗਦੀ ਐ ਉਹ ਨਾ ਤੇ ਲੈਸ਼ੀਜ ਆਣ ਦੀ ਜ਼ਰੂਰਤ ਨੀ ਪੈਂਦੀ ਇੰਨੀ ਇੰਨਾ ਅੱਛਾ ਮਸਕਾਰਾ ਹੁੰਦਾ ਉਹ
ਉਹ ਤਾਂਹੀ ਹੈ ਜਿਸ ਤਰ੍ਹਾਂ ਤੁਸੀਂ ਅੱਛੇ ਜ਼ਿਆਦਾ ਹਾਈ ਬ੍ਰੈਂਡ ਦੇ ਪ੍ਰੋਡਕਟਸ ਲਓਗੇ ਤੇ ਫਿਰ ਉਹ ਤੇ ਰੀਅਲ ਲੱਗਣਗੇ ਹੀ ਲ
ਹਾਂ ਬਿਲਕੁਲ ਰੀਅਲ ਲੱਗਦੇ ਨੇ ਉਹ
ਹਮ ਬਸਸ ਸਟੇ ਹੁੰਦਾ ਏ
ਤੁਸੀਂ ਬਣਾ ਲੈਂਦੇ ਹੋ ਨਾਨ ਵਾਲੀ ਰੋਟੀ ਘਰ ਹੀ
ਨਾਨ ਵਾਲੀ ਰੋਟੀ ਬਨ ਜਾਂਦੀ ਹੈ ਘਰ ਹੀ
ਨਾਨ ਵਾਲੀ ਬਿਲਕੁਲ ਨਾਨ ਵਿੱਚ ਮਿਸ
ਹਾਂਜੀ ਹਾਂਜੀ ਹਾਂਜੀ ਮੈਦੇ ਦਾ ਬੰਦਾ ਛੋਟ ਅਹ ਆਟਾ ਗੁੰਨ ਲਓ ਸਹੀ ਸਹੀ ਮੈਦਾ ਗੋਨਲੋ ਤੇ ਆਲੂ ਬੁਇਲ ਕਰ ਲੋ ਅ ਛਿੱਲੋ ਔਰ ਮਿਸ ਬਣਾ ਲਓ ਜਿਸ ਤਰ੍ਹਾਂ ਬਣਾਉਂਦੇ ਨੇ ਉਹ ਥੋੜੀ ਜਿਹੀ ਮਿਸ ਭਰਕੇ ਰੋਟੀ ਵਿੱਚ ਤੇ ਉਹਨੂੰ ਹੱਥ ਨਾਲ ਹੀ ਫੈਲਾਉਣਾ ਏ ਉਹਨੂ ਵੇਲ ਲੈਣਾ ਨੀ ਕਰ
ਸਾਡੇ ਰਿਲੇਟਿਵ ਹੈ ਨਾ ਰਿਲੇਟਿਵ ਹੈ ਇੱਕ ਤੇ ਉਹ ਲੈ ਕੇ ਆਏ ਨੇ ਅੱਜ ਨਾਨ ਵਾਲੀ ਰੋਟੀ ਉਹਨਾਂ ਨੇ ਘਰ ਬਣਾਈਆਂ ਉਹ ਇੰਨੀ ਸਵਾਦ ਇੰਨੀ ਸਵਾਦ ਰੋਟੀੀਆਂ ਉਹ ਬਹੁਤ ਜ਼ਿਆਦਾ ਸਵਾਦ ਵੈਸੇ ਤਾਂ ਠੰਡ ਟੀਆਂ ਹੋ ਗਈਆਂ ਸੀ ਮੰਮੀ ਨੇ ਫੇ ਮੇਰੀ ਗਰਮ ਕਰਕੇ ਉਹਦੇ ਉੱਪਰ ਘਿਓ ਲਗਾ ਕੇ ਦਿੱਤਾ ਉਹ ਇੰਨੀ ਸਵਾਦ
ਅੱਛਾ ਬਸ ਕੁੂੱਕਰ ਨੂੰ ਜ ਜਿਹਦੇ ਚ ਬਣਾਉਣੇ ਆ ਕੁੂੱਕਰ ਨੂੰਹ ਗਰਮ ਕਰ ਲਓ ਸਹੀ ਤਰ੍ਹਾਂ ਤੇ ਕੁ ਕੁਕਰ ਕੁੱਕਰ ਦੇ ਵਿੱਚ ਮਤਲਬ ਆਸੇ ਪਾਸੇ ਲਗਾ ਦੋ ਅਹ ਰੋਟੀ ਬਣਾ ਕੇ ਹੱਥ ਨਾਲ ਯਾਨੀ ਹੱ ਮਤਲਬ ਹੱਥ ਨਾਲ ਹੀ ਫੈਲਾਣੀ ਹੈ ਰੋਟੀ ਅਸੀਂ ਪੂਰੀ ਉਹਨੂੰ ਥੋੜ੍ਹਾ ਜਿਹਾ ਪਾਣੀ ਲਗਾ ਕੇ ਰੋਟੀ ਨੂੰ ਆਸੇ ਪਾਸੇ ਦੋਨੋ ਸਾਈਡ ਪਾਣੀ ਲਗਾ ਕੇ ਤੇਨੂੰ ਚਿਪਕਾ ਦੋ ਕੂਕਰ ਦੇ ਨਾਲ ਹਾਂਜੀ ਹਾਂਜੀ ਗੈਸ ਓਨ ਰੱਖਣਾ ਹੈ
ਸਾਡਾ ਹੱਥ ਕਿਵੇਂ ਜਾ ਆਏਗਾ
ਉਹ ਤੇ ਕਰਨਾ ਹੀ ਪਏਗਾ ਨਾ ਕੁੂੱਕਰ ਪਹਿਲੇ ਨੀਚੇ ਉਤਾਰ ਕੇ ਗੈਸ ਤੋਂ ਤੇ ਫੇਿਰ ਉਹਨੂੰ ਚਿਪਕਾ ਦੋ ਰੋਟੀ ਨੂੰ ਤੇ ਫੇਰ ਗੈਸ ਤੇ ਧਰਦੋ ਪੈਰਨਪਲ ਅ ਤਾਂਉਂਦੇ ਰਹੋ ਰੋਟੀ ਨੂੰ ਲਗਣੀ ਚਾਹੀਦੀ
ਅੱ
ਹਮ ਕੁੱਕਰ ਅ ਸੀ ਪੁੱਠਾ ਅਹ ਜਲੇ ਅਸੀਂ ਰੋਟੀ ਲਗਾਾਇਏਗੇ ਨਾ ਕੁਕਰ ਨੂੰ ਕੁੂੱਕਰ ਅਸੀਂ ਪੁੱਠਾ ਕਰ ਦੇਣਾ ਮਤਲਬ ਜੋ ਉਹਦਾ ਜਿੱਧਰੋਂ ਅਂ ਰੋਟੀ ਪਣੀ ਨਾ ਉਹ ਰੋਟੀ ਉਹ ਵਾਲਾ ਜਿਹੜਾ ਸ਼ੇਕ ਹੋਏਗਾ ਨਾ ਕੁੱਕ ੱਕਰਦਾ ਉਹਨੂੰ ਉਹਨੂੰ ਆ ਅਗ ਦੇ ਵਿੱਚ ਰੱਖਣਾ ਹੈ ਗੈਸ ਦੇ ਵਿੱਚ ਮਤਲਬ ਪੁੱਠਾ ਰੱਖਦੇ ਨੇ ਗੈਸ ਤੇ ਕੁੱਕਰ ਪੁੱਠਾ ਰੱਖਦੇ ਨੇ ਭਾਫ ਨੀ ਸੇਕ ਲੱਗੇ ਗਾ ਉਹਨੂੰ ਰੋਟੀਆਂ ਨੂੰ ਪੂਰਾ ਗੈਸ ਦਾ ਗੈਸ ਦਾ ਸੇਕ ਲੱਗੇਗਾ
ਅੱਛਾ ਮੈਂ ਕਰਾਂਗੀ ਹੈ ਬਾਕੀ ਜੋ ਸਾਡੇ ਰਿਲੇ ਪਾਏ ਨਾ ਉਹਨਾਂ ਨੇ ਇੰਨੀ ਸਵਾਦ ਰੋਟੀ ਬਣਾਈ ਨਾ ਬੜੀ ਜ਼ਿਆਦਾ ਸਵਾਦ ਮੇਰਾ ਮਨ ਕਰ ਮੈਂ ਖਾਈ ਜਾਵ ਠੰਡੀ ਖਾਈ ਜਾ
ਆਲੂ ਆਲੂ ਉਹ ਆਲੂ ਨਾਲ ਹੋਣ ਦੇ ਇੰਨੇ ਸਵਾਦ ਨੇ
ਹਾਂ ਬੜੀ ਉਹ ਨਾ ਉਹ ਸ਼ਾਇਦ ਬੇਸਣ ਵਾਲੀ ਸੀ ਉਹ ਵੇਸਣ ਵਾਲੀ ਸੀ ਵਿੱਚ ਇੰਨੀ ਇਨੀ ਬਹੁਤ ਸਵਾਦ ਸੀ ਸਵਾਦ ਬਣੀ ਸੀ